ਹੈਲੋ!
ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਹੋਰ ਦੱਸੋ ਕੀ ਹਾਲ ਏ?
ਬਸ ਵਧੀਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ?
ਬਸ ਮੇਰੇ ਵੀ ਵਧੀਆ ਈ ਏ। ਗਰਮੀ ਬਥੇਰੀ ਹੋਈ ਦੀ ਏ।
ਹਾਂ ਗਰਮੀ ਤੇ ਬਹੁਤ ਹੋਈ ਸੀ ਇਹ ਬਸ ਨਾ ਹੀ ਪੁੱਛੋ ਹੋਰ ਕੀ ਕਰਦੇ ਪਏ ਸੀ?
ਕੁਛ ਨਹੀਂ ਹੋਈ ਬਸ ਬੈਠੀ ਸੀ। ਹੁਣ ਗਰਮੀ ਹਾਂ। ਹਾਂ ਗਰਮੀ ਇੰਨੀ ਲੱਗਦੀ ਪਈ ਸੀ ਕੁਛ ਕਰਨ ਦਾ ਜੀਅ ਨੀ ਕਰਦਾ ਪਿਆ ਸੀ ਤੇ ਬੈਠੀ ਹੋਈ ਸੀ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਨੀ ਆ।
ਹਾਂ, ਅਸੀਂ ਵੀ ਘੁੰਮ ਕੇ ਆਏ ਸੀ ਤੇ ਬਸ ਹਫ਼ਤੇ ਬਾਅਦ, ਘਰ ਆਏਆ ਸੀ, ਤੇ ਵੇਖਿਆ ਤੇ ਘਰ ਇੰਨਾ ਗੰਧ ਪਿਆਦਾ ਹੈ, ਸਾਰੀ ਸਫ਼ਾਈਆਂ ਕੀਤੀਆਂ। ਹਮ ਹਾਂ, ਸਾਰੀ ਸਫ਼ਾਈਆਂ ਕੀਤੀਆਂ। ਘਰ ਕੇ ਸਏ ਹਾਂ, ਇੰਨੀ ਤਾਂ ਸਟਾਈ ਦੀ ਇੰਨੀ ਜ਼ਿਆਦਾ, ਪੂਰਾ ਘਰ ਤੁਹਾਨੂੰ ਪਤਾ ਈ ਐ ਕਿੱਥੇ ਚਲੇ ਜਾਓ, ਫਿਰ ਚਲੇ ਜੋ ਕਾਰ ਬਿਲਕੁਲ ਕੋਈ, ੳਲਟ -ਪੂਲਟ। ਹੋ ਜਾਂਦਾ ਐ।
ਹਫ਼ਤਾ ਫੇਰ ਖਾਲੀ ਰਹਿੰਦਾ ਏ, ਮਿੱਟੀ ਆ ਜਾਂਦੀ ਦੀ ਫਿਰ ਸਭ ਸਫਾਈ ਨਹੀਂ ਹੋਈ ਹੁੰਦੀ, ਇਵੇਂ ਲੱਗਦੈ ਐ, ਕੋਈ ਅਸੀਂ ਰੈਂਟ ਤੇ ਰਹਿਣ ਆ ਗਏ ਆਂ, ਪਹਿਲੇ ਤੋਂ ਗੰਦਾ ਹੈਗਾ
ਸਹੀ ਗੱਲ ਸਹੀ ਗੱਲ, ਸਹੀ ਗੱਲ ਐ, ਬਸ ਉਹੀ ਸਾਫ਼ ਸਫ਼ਾਈ ਕਰਕੇ ਕੇ ਹਟੇ ਸੀ ਹੁਨੇਈ, ਬੈਠੇ ਸੀ
ਹਮ, ਮੇਰੀ ਵੀ ਸਫਾਈਆਂ ਚੱਲਦੀਆਂ ਪਈਆਂ ਸੀ, ਬੜਾ ਕੰਮ ਹੋ
ਹਾਂ, ਉਈ ਨਾ ਕੰਮ ਬਹੁਤ ਹੋ
ਡਸਟ ਵੀ ਨੂੰ ਵੀ ਡਸਟਿੰਗ ਵੀ ਕਰੋ
ਹਾਂ, ਸਾਰੇ ਕੋਨਿਆਂ ਤੇ ਮਿੱ ਜੰਮੀ ਹੋਈ ਸੀ, ਸਾਰੀ ਸਾਫ ਕਿਟੀਏ ਫੇਰ ਗੰਦੀ ਜਗਾ ਤੇ ਨਾ, ਬੈਠੇ ਤਨ ਮਨਵੇ ਦੇ ਕਰਦਾ ਅ ਸੀ ਵੈਸੇ ਰਾਤੀ ਆਏ ਸੀ ਹਾਂ, ਅਸੀਂ ਤੇ ਵੈਸੇ ਤੇ ਅ ਅ ਰਾਤੀ ਆਏ ਆ ਪਰ ਰਾਤ ਹੁਣ ਥਕਾਵਟ ਸੀ ਤੇ ਹੁਣ ਮਜਬੂਰਨ ਸੋਨਾ ਪਿਆ ਮਨ ਤੇ ਸੀ ਰਾਤੀ ਸਾਫ਼ ਕਰਨਾ ਪਰ ਫੇਰ ਥੱਕੇ ਹੋਏ ਸੀ ਹਾਂ, ਤੇ ਫੇਰ ਹੁਣ ਸਵੇਰੇ ਉੱਠ ਕੇ ਕੀਤਾ ਸਾਰੀ।
ਹਮ ਤੇ ਹੁਣ ਹੋਈ ਨਾ ਹੁਣ ਤੇ ਮੇਰੇ ਦੇਖੋ ਨਾ ਇੰਨੇ ਵੀ ਖ਼ਰਾਬ ਹੋ ਗਏ ਨੇ ਇੰਨੇ ਹਫ਼ਤਾ ਹੋ ਗਿਆ। ਪਾਣੀ ਨੀ ਦਿੱਤਾ ਧੁੱਪ ਵੀ ਇੰਨੀ ਤੇਜ਼ ਸੀ ਸਾਰੇ ਪੌਦੇ ਵੀ ਸਾਰੇ ਖ਼ਰਾਬ ਹੋ ਗਏ ਨੇ ਸੁੱਕੇ ਪਏ ਨੇ
ਹਾਂ ਪੌਦਿਆਂ ਨੂੰ ਤੇ ਡੇਲੀ ਪਾਣੀ ਚਾਹੀਦਾ ਏ।
ਹਾਂਜੀ। ਜਿੰਨਾ ਵੀ ਮ ਖਰਾਬ
ਤੇ ਤੁਸੀਂ ਕਿਸੇ ਨੂੰ ਕਹਿ ਜਾਇਆ ਕਰੋ।
ਹਾਂ ਉਹੀ ਨਾ ਅੱਗੋ ਦਿਨ ਕ ਕੇ ਜਾਵਾਂਗੇ ਮੇਰੇ ਚੇ ਤਾਂਵੀ ਕਿਹਨੂੰ ਕਵਾਂ ਪਹਿਲੇ ਮੈਂ ਕਹਿ ਦਿੰਦੀ ਸੀ।
ਹਾਂ।
ਕਿ ਨਾ ਤੇ ਉਹਨੇ ਤੇ ਬੜੇ ਮੈਨੂੰ ਤੇ ਲੱਗਦਾ ਮਰ ਗਏ ਨੇ ਸਾਰੇ ਐ।
ਸਾਰੇ ਖਰਾਬ ਹੋ ਹੋ ਗਏ ਨੇ
ਹੈਲੋ।
ਹਾਂਜੀ, ਹਾਂਜੀ ਸਾਰੇ ਪੌਦੇ ਖ਼ਰਾਬ ਹੋ ਗਏ ਨੇ ਤੁਹਾਡੇ
ਸਾਰੇ ਨੀ ਮਤਲਬ ਥੋੜੇ ਬਹੁਤੇ ਖਰਾਬ ਹੋਏ ਆ। ਸਾਰੇ ਤੇ ਨਹੀ ਹੋਏ।
ਹਾਂ ਤੇ ਉਹ ਥੋੜੇ ਮਤਲਬ ਛਾਵੇਂ ਰੱਖਦੋ? ਤੇ ਪਾਣੀ ਪੂਣੀ ਪਾਦੋ ਹੋ ਜਾਣਗੇ ਠੀਕ ਥੋੜੀ ਛਾਵੇਂ ਰ ਪਤ ਪਾਣੀ ਪੂਣੀ ਪਾ ਦੋ
ਨਹੀਂ ਇਹ ਤੇ ਦੇਖੋ ਇਹ ਤਾਂ ਪੂਰਾ ਸੁੱਕ ਗਿਆ ਇਹ ਵਾਲਾ ਤੇ ਇਹ ਜੋ ਤੁਲਸੀ ਸੀ ਨਾ
ਹਾਂ।
ਐ ਤੁਲਸੀ ਪੂਰੀ ਸੁੱਕ ਗਈ ਹੈ, ਤੇ ਫੇਰ ਇਹ
ਹਾਂ। ਹਾਂਜੀ, ਹਾਂਜੀ
ਐ ਸੁਕ ਗਏ ਨੇ
ਹਾਂ ਤੁਸੀਂ ਹੈ ਕਿ ਕਿਤੇ ਹੋਰ ਹੈਗੇ ਹੋ ਕਿ ਤੁਹਾਡੀ ਆਵਾਜ਼ ਬੜੀ ਕੱਟਦੀ ਪਈ ਏ
ਅੱਛਾ ਆਵਾਜ਼ ਕੱਟਦੀ ਪਈ ਏ
ਹਾਂ ਤੁਹਾਡੀੇ ਨਾ ਆਵਾਜ ਹਾਂਜੀ, ਹਾਂਜੀ ਤੁਹਾਡੀ ਨਾ ਆਵਾਜ਼ ਅਟਕ, ਅਟੱਕ ਆਉਂਦੀ ਪਈ ਏ
ਅੱਛਾ, ਅੱਛਾ ਹੁਣ ਹੁਣ ਸਹੀ ਆਉਂਦੀ ਪਈ ਏ।
ਹਾਂ ਹੁਣ ਠੀਕ ਆਂਦੀ ਪਈ ਏ
ਅੱਛਾ ਮੈਂ ਉਹੀ ਕਹਿੰਦੀ ਬ ਸੀ ਮੇ ਕਿਹਾ ਤੁਲਸੀ ਹੋ ਗਈ।
ਹਾਂ।
ਪਦੇ ਇਹ ਜਲਦੀ ਸੁੱਕ ਦਦੇ ਆ। ਕੀ ਇਹ ਜਿਵੇਂ ਟੈਨ ਦਾ ਲਾਇਆ ਦਾ ਮੈਂ ਇੱਕ
ਹਾਂਜੀ ਹਾਂਜੀ ਅਰੇ ਪੌਦਾ ਤਾਂ ਜਿਹੜਾ ਮਰਜ਼ੀ ਹੋਏ ਬੜੇ ਹਾਂ ਅਰੇ ਗਰਮੀ ਬਹੁਤ ਪੈਂਦੀ ਪਈ ਹੈ ਨਾ ਪੌਦਿਆਂ ਨੂੰ ਦੋ ਟਾਈਮ ਤੇ ਪਾਣੀ ਚਾਹੀਦਾ ਹੀ ਚਾਹੀਦਾ ਵੇ। ਪੌਦੇ ਤੇ ਪਾਣੀ ਹੁਣ ਦੋ ਟਾਈਮ ਮੰਗਦੇ ਨੇ ਖੁ੍ਹਾ।
ਨਾ ਇਹ ਆਊਟਡੋਰ ਹੁੰਦੇ ਆ ਤੇ ਅੰਦਰ ਦਰ ਨਹੀਂ ਹੈਗੇ ਉਹ ਦੋ ਪਾਣੀ ਪ ਦੋ ਟਾਈਮ ਹੀ ਦੇਣਾ ਚਾਹੀਦਾ।
ਹਾਂ ਪਾਣੀ ਤੇ ਬਈ ਦੋ ਟਾਈਮ ਹਾਂ ਹੀ ਨਾ ਇਹੀ ਬਸ ਦਿੱਕਤ ਹੈਗੀ ਹੈ ਨਾ ਮਤਲਬ ਦੋ ਟਾਈਮ ਪਾਣੀ ਦੇਣਾ ਪੈਂਦਾ ਪੌਦਿਆਂ ਨੂੰ ਨਾ ਦਓ ਤੇ ਮਰ ਜਾਂਦੇ ਨੇ ਫੇਿਰ ਬੁਰਾ ਲੱਗਦਾ ਨਾ ਹਾਂ।
ਹੁਣ ਦੇਖੋ ਕੀ ਸਬਜ਼ ਦੁਪ
ਹਾਂ ਤਾਂ ਹਾਂ ਬਣਾ ਲਈ ਸੀ ਸਬਜ਼ੀ ਤੇ ਤੁਸੀਂ ਪੌਦਿਆਂ ਨੂੰ ਖਾਦ ਕਿਹੜੀ ਪਾਉਂਦੇ ਹੋ?
ਅਸੀਂ ਉਹ ਮੰਗ ਲੈਂਦੇ ਹਾਂ ਉਹਥੋਂ ਦੀ ਇੱਕ ਜ ਪੌਦਿਆਂ ਵ ਆਉਂਦਾ ਤੇ ਪੌਦੇ ਵਾਲੇ ਕੋਲ ਹੀ ਅਸੀਂ ਖਾਦ ਲੈਦੇ ਹਾਂ।
ਅੱਛਾ ਅੱਛਾ।
ਅੱਛਾ।
ਅੱਛਾ ਤੁਸੀਂ ਪੌਦੇ ਪੌਦੇ ਵਾਲਿਆਂ ਕੋਲ ਖਾਦ ਲੈ ਲ ਉਹ ਤੇ ਠੀਕ ਨੀ ਹੁੰਦੀ।
ਅੱਛਾ ਠੀਕ ਨਹੀਂ ਹੁੰਦੀ ਉਹ?
ਨਾ ਉਹ ਠੀਕ ਨ ਹੁੰਦੀ। ਉਹ ਨਾਲ ਤੇ ਪੌਦੇ ਮਾਰ ਜਾਂਦੇ ਨੇ
ਤਾਂ ਹੀ ਨਾ ਮੇਰੇ ਕਾਫੀ ਸਾਰੇ ਪੌਦੇ ਜੋ ਆ ਮਰ ਚੁੱਕੇ ਨੇ ਮੈਨੂੰ ਲੱਗਦਾ ਖਾਦ ਠੀਕ ਹੈਗੀ ਫਿਰ ਮੇਰੀਆਂ।
ਹਾਂ ਉਹੀ ਨਾ ਅਹ ਪੌਦੇ ਉਹਦੇ ਨਾਲ ਤੇ ਮਰ ਜਾਂਦੇ ਨੇ ਜਿਵੇਂ ਮਾਲੀ ਮੂਲੀ ਹੁੰਦੇ ਨੇ ਨਾ ਉਹਨਾਂ ਨੂੰ ਹਿਸਾਬ ਹੁੰਦਾ ਹੈ ਉਹ ਪਾਣ ਦਾ। ਸਾਨੂੰ ਜਿਵੇਂ ਇੰਨਾ ਪਤਾ ਨੀ ਹੈਗਾ। ਹੈਨਾ? ਤੇ ਮੈਂ ਵੀ ਇੱਕ ਵਾਰ ਅ ਖਾਦ ਪਾ ਦਿੱਤੀ ਸੀ ਉਹ ਜੜ੍ਹਾਂ ਦੇ ਵਿੱਚ ਚਲੇ ਜਾਂਦੇ ਨਾ ਖਰਾਬ ਮਰ ਜਾਂਦੇ ਨੇ ਉਹਦੇ ਨਾਲ ਪੌਦੇ। ਮਾਲੀਆਂ ਨੂੰ ਹਿਸਾਬ ਹੁੰਦਾ ਕਿੰਨੀ ਪਾਣੀ ਸਾਨੂੰ ਨੀ ਹੁੰਦਾ ਨਾ।
ਜੀ ਤੁਸੀਂ ਕੇੜੀ ਖਾਤ ਪਾਂਦੇ ੳ? ਤੁਸੀਂ ਕੇੜੀ ਪਾਂਦੇ ੳ ਫੇਰ?
ਮੈਂ ਤੇ ਅ ਅਪਣਾ ਘਾਰ ਈ ਬਨਾਣੀ ਆਂ ਮੈਂ ਤੇ ਖਾਦ
ਅੱਛਾ ਘਰ ਬਣਾਉਂਦੇ ਹੋ ਖਾਦ ੳਹੀ ਭਰਦੇ ਹੋ
ਹਾਂ ਉਹੀ ਪਾਨੀ ਹਾਂ ਮੈਂ ਤੇ ਉਹੀ ਜਿਹੜਾ ਸਬਜ਼ੀਆਂ ਸੁਬਜ਼ੀਆਂ ਹੁੰਂਦੀਆਂ ਸਾਰੇ ਛਿੱਲੜ ਛੁਲੜ ਹੁੰਦੇ, ਹਾਂ ਛਿੱਲੜ ਛੁ ਹੁੰਦੇ ਨੇ, ਓਨੂੰ ਮੈਂ ਡੱਬੇ ਚ ਪਾਂਦੀ ਰੈਨੀ ਆਂ ਨਾਲ ਜੇੜੇ ਸੁੱਕੇ ਪੱਤੇ ਹੁੰਦੇ ਨੇ ਓ ਹੋਗੇ, ਪਾਣੀ ਪਾ ਕੇ ਰਾੱਖ ਦੇਂਨੀ ਆ
ਤੇ ਤੇ ਫਿਰ ਤੁਸੀਂ ਕੋਈ ਦਵਾਈ ਦੂਵੂਈ ਵੀ ਪਾਉਂਦੇ ਹੋ
ਦਵਾਈ ਉਹੋ ਕੀੜੇ ਕੀੜੇ ਵੀੜੇ ਹੋ ਜਾਂਦੇ ਨੇ ਨਾ ਤੇ ਉਹਦੇ ਵਾਸਤੇ ਪਾਣੀ ਪੈਂਦਾ ਉਹ ਲੈਂਦੀ ਹਾਂ ਉਹ ਤੇ ਮੈਂ ਬਜ਼ਾਰੋਂ ਵੀ ਲਿਆਂਂਨੀ ਹਾਂ ਹਾਂਜੀ ਹਾਂਜੀ ਉਹ ਤੇ ਬਾਜਾਰੋਂ ਹੀ ਆਉਂਦੀ ਐ।
ਹਮ ਸਹੀ ਕਹਿ ਰਿ ਹੋ। ਮੈਂ ਵੀ ਹੁਣ ਵੇਖਨੀ ਆਂ ਖਾਦ ਬਨਾਨੀ ਆਂ
ਹਾਂ ਉਹਨੂੰ ਨਾ ਫੇਰ ਖਾਦ ਨੂੰ ਵੀ ਦੋ ਤਿੰਨ ਮਹੀਨੇ ਰੱਖਣਾ ਪਏਗਾ ਉਹਨੂੰ ਡੱਬੇ ਨੂੰ ਨਾ ਬੰਦ ਹੀ ਰੱਖਣਾ ਪੈਂਦਾ ਹੈ ਉਦੇ ਚ ਬਹੁਤ ਗਂਦੀ
ਹਾਂਜੀ-ਹਾਂਜੀ
ਹਾਂ
ਉਹ ਵੀ ਤੇ ਹੁੰਦੀ ਹੈ ਜੋ ਕਾਓ ਕਾਓ ਦੀ ਉਹ ਹੁੰਦੀ ਹੈ ਉਹਦੇ ਗੋਬਰ ਵੀ ਹੁੰਦਾ ਉਹਨੂੰ ਵੀ ਤਾਂ ਬ ਹਉਦੀ ਆ ਖਾਦ
ਹਾਂ ਉਹ ਵੀ ਪਾ--ਲੋ ਪਾਣੀ ਪਾਲੋ ਹੁਣ ਲਿਆਈਏ ਕਿੱਥੋਂ
ਅੱਛਾ ਹਾਂ ਇਹ ਵੀ ਗੱਲ ਹੋ ਹੈਹੀ ਕਿਤੇ ਸਾਡੇ ਨਾ ਨਾਲ ਇੱਕ ਫੈਕਟਰੀ ਹੈਗੀ ਏ ਤੇ ਉੱਥੇ ਨਾ ਮਾਲ ਜੀਵੇਂ ਸੜਦਾ ਏ ਤੇ ਮਾਲ ਵਾਸਤੇ ਯੂਜ ਕਰਦੇ ਆ ਉਹ ਤੇ ਉਹਨਾਂ ਕੋਲੋਂ ਲੈ ਲਾਂਗੀ ਇੱਕ ਦੋ
ਹਾਂ ਫਿਰ ਤੁਸੀਂ ਤੇ ਲੈ ਸਕਦੇ ਹੋ ਲੈ ਲਿਆ ਕਰੋ ਹਾਂ ਤੁਸੀਂ ਤਾਂ ਫ
ਸਾੜਦੇ ਆ ਕਿੳਂਕੀ ਮਾਲ ਉਹ ਉ ਤੇ ਹੀ ਸੜਦਾ ਹੈ ਨਾ ਪਤਾਂ ਨਈ ਤਪਦਾ ਐ ਮਾਲ ਤੇ ਫਿਰ
ਛਾ ਹਾਂ ਠੀਕ ਹੈ ਵੀ ਦੀ ਵੀ ਬਣ ਸਕਦੀ ਬਾਕੀ ਜਿਹੜੀ ਉਹ ਵਾਲੀ ਜਿਵੇਂ ਸਬ
ਹਾਂਜੀ
ਛਿੱਲੜ ਹੁੰਦੇ ਨੇ ਆ ਦੇ ਨਾਲ ਵੀ ਅੱਛੀ ਬਣ ਜਾਂਦੀ ਏ। ਹਾਂ। ਸਹੀ ਰਹਿੰਦੇ ਨੇ ਮੇਰੇ ਪੌਦੇ ਤੇ ਇਹਦੇ ਨਾਲ। ਹ
ਸਾਰੇ ਪੋਦੇ ਆ ਤੁਹਾਡੇ ਘਰ ਦੇ ਸਭ। ਚੇ ਵਾਲੀ ਖਾਦ ਇਸਤੇਮਾਲ ਕਰਦੇ ਹੋ?
ਹਾਂ ਬਾਕੀ ਕਈ ਚੀਜ਼ਾਂ ਕਈ ਪੌਦਿਆਂ ਨੂੰ ਅਲੱਗ ਅਲੱਗ ਚੀਜ਼ ਦੀ ਲੋੜ ਹੁੰਦੀ ਹੈ, ਜਿਵੇਂ ਕਿਸੇ ਨੂੰ ਕਦੀ ਕਬਾਰ ਲੱਸੀ ਪਾ ਦਿੰਨੀ ਹਾਂ ਮੈਂ ਹਾਂ ਤੇ ਐਵੇਂ ਐਵੇਂ ਸਬ ਦੀ ਅਲੱਗ ਅਲੱਗ ਹੁੰਦੀ ਏ ਉਹ ਮੈਨੂੰ ਔਨਲਾਈਨ ਪਤਾ ਲੱਗ ਜਾਂਦਾ ਮੈਂ ਦੇਖ ਲੈਂਨੀ ਆ।
ਅੱਛਾ ਹਾਂ। ਤਾਂ ਤੁਹਾਡੇ ਇੱਥੇ ਕਾਫੀ ਨੇ ਨਾ ਪੌਦੇ ਤੇ ਫੇਰ ਅਹ
ਰੋ ਨਾ ਰੁਕ ਜਾਂਦਾ ਤੇ ਫਿਰ ਮੈਂ ਦੇਖ ਲੈਂਨੀ ਹਾਂ ਕਿ ਇਹਦੇ ਵਾਸਤੇ ਕੀ ਚੀਜ਼ ਠੀਕ ਰਹੇਗੀ ਤੇ ਫੇਰ ਮੈਂ ਉਓਹੀ ਚੀਜ਼ ਉਹਨੂੰ ਪਾ ਦਿਨੀਂ ਆ।
ਅੱਛਾ ਅੱਛਾ ਹਾਂ ਸਹੀ ਏ ਤੇ ਮੇਰੇ ਤੇ ਇਹਨਾਂ ਚ ਘੱਟ ਜ਼ਿਆਦਾ ਨੀ ਹੈਗੇ ਮੇਰੇ ਮਤਲਬ ਠੀਕ ਠੀਕ ਨੇ ਤੁਹਾਡੇ ਤੇ ਮੇਰੇ ਤੋਂ ਵੀ ਜ਼ਿਆਦਾ ਨੇ ਨਾ ਮੈਂ ਕਿਹਾ ਪਤਾ ਨੀ ਕਿਵੇਂ ਤੁਸੀਂ ਸੰਭਾਲ ਲੈਂਦੇ ਹੋਵੋਗੇ ਇੰਨੇ ਪੌਦੇ?
ਹਾਂ ਮੇਰੇ ਕੋਲ ਤਾਂ ਬਹੁਤ ਸਾਰੇ ਹੈਗੇ ਨੇ ਨਾ ਪੌਦੇ।
ਹਾਂਜੀ। ਮੇਰੇ ਥੋੜੇ ਘੱਟ ਨੇ ਤੁਹਾਡੇ ਮ ਹੀ ਮੈਂ ਸੋਚਣੀ ਪਤਾ ਨੀ ਤੁਸੀਂ ਕਿਵੇਂ ਸੰਭਾਲ ਲੈਂਦੇ ਹੋਵੋਗੇ?
ਹਾਂ ਬਸ ਨਾ ਪੁੱਛੋ ਬਸ ਦੇਖ ਹੀ ਲੈਂਨੀ ਆ ਮੈਂ।
ਹਾਂਜੀ ਇਹਨਾਂ ਤੇ ਵੀ ਕੋਈ ਹੁੰਦੀ ਏ। ਰਖਵਾਲੀ ਕਰਨੀ ਪੈਂਦੀ ਇਹਨਾਂ ਦੀ ਵੀ ਨਾ।
ਹਾਂ। ਬਹੁਤ ਕੇਅਰ ਕਰਨੀ ਪੈਂਦੀ ਏ।
ਹਾਂਜੀ ਹਾਂਜੀ ਚਲੋ ਫਿਰ ਠੀਕ। ਕੇ।
ਹਾਂਜੀ। ਲਾਣਾ ਘਰ ਚੱਕਰ ਲਾਣਾ ਫਿਰ। ਤੁਸੀਂ।
ਹਾਂਜੀ ਮੈਂ ਲਗਾਵਾਂਗੀ ਚਲੋ ਫਿਰ ਠੀਕ ਹੈ ਸਤਿ ਸ਼੍ਰੀ ਕਾਲ।